ਸ਼ਾਸ਼ੀ ਕਾਲ।
ਸਾਸਰੀ ਕਾਲ ਜੀ। ਹੋਰ ਕਿਵੇਂ ਠੀਕ ਓ?
ਵਧੀਆ-ਵਧੀਆ, ਹਾਂਜੀ‌। ਤੁਸੀਂ ਦੱਸੋ?
ਹਾਂਜੀ, ਵਧੀਆ। ਹੋਰ ਘਰ ਸਾਰੇ ਠੀਕ ਨੇ।
ਹਾਂਜੀ-ਹਾਂਜੀ, ਸਭ ਵਧੀਆ ਜੀ। ਹਾਂਜੀ-ਹਾਂਜੀ ਲਾਈਟ ਹੈਨੀ ਸੀ ਸੀਗੀ। ਤੇ ਥੋੜ੍ਹਾ ਟਾਈਮ ਪਹਿਲਾਂ ਆਈ ਆ। ਫਿਰ ਮੈਂ ਕਿਹਾ, ਹਾਂਜੀ-ਹਾਂਜੀ ਵਧੀਆ ਜੀ।
ਲਾਈਟ ਦੀ ਸਾਰੇ ਕਿਤੇ ਇਹੀ ਦਿੱਕਤ ਆ। ਸਾਡੇ ਵੀ ਲਾਈਟ ਆਪਾਂ ਥੋੜ੍ਹਾ ਜਿਹਾ ਮੌਸਮ ਖ਼ਰਾਬ ਹੁੰਦਾ। ਉਦੋਂ ਈ ਲਾਈਟ ਤ ਕੱਟ ਲਾ ਲੈਂਦੇ ਨੇ ਗੇ। ਫਿਰ ਸਾਰੇ ਕੰਮ ਰੁਕ ਜਾਂਦੇ ਨੇ। ਸਾਰੇ ਕੰਮ ਈ ਲਾਈਟ ਤੇ ਚਲਦੇ ਆ।
ਲਾਈਟ ਤੇ ਚੱਲਦੇ ਨੇ, ਹਾਂਜੀ। ਹੁਣ ਮੈਂ ਸਵੇਰ ਦੀ ਬੈਠੀ ਹੋਈ ਸੀ। ਮੈਂ ਕਿਹਾ ਸਿਲਾਈ ਕਰਾਂ ਤੇ ਬਸ ਟਾਈਮ ਈ ਨੀ ਲੱਗਦਾ। ਲਾਈਟ ਹੁਣ ਫੇਰ ਹਾਂਜੀ, ਲਾਈਟ ਫੇਰ ਜਾ ਕੇ ਆਈ ਆ ਹੁਣ।
ਫੇਰ ਦੇਖੋ, ਸਾਰੇ ਕੰਮ ਰੁਕ ਜਾਂਦੇ ਨੇ ਗੇ।
ਹਾਂਜੀ। ਸਟਿਚਿੰਗ ਵਗੈਰਾ ਵੀ ਕਰ ਲ‌ਈ ਦੀ ਆ। ਖਾਣ-ਪੀਣ ਵਾਸ ਤੇ ਵੀ ਵਧੀਆ। ਜਿਵੇਂ ਕੋਈ ਦੱਸ ਦਿੰਦਾ ਵੀ ਆਹ ਚੀਜ਼ ਐਵੇਂ ਬਣਦੀ ਆ। ਉਹ ਵੀ ਟਰਾਈ ਕਰੀ ਦਾ ਅਸੀਂ ਉਹ ਵੀ ਬਣਾਉਨੀ ਆ ਮੈਂ। ਜਾਣੀਂ ਇੰਟਰਸਟ ਦੋਨਾਂ ਚੀਜ਼ਾਂ 'ਚ ਈ ਆ। ਵੀ ਬਣਾਉਣ ਵਾਸਤੇ ਤੇ ਸਿਲਾਈ ਕਰਨ 'ਚ।
ਸਿਲਾਈ ਵੀ, ਮੈਂ ਵੀ ਸਿਲਾਈ ਕਰਦੀ ਹੁੰਦੀ ਸੀਗੀ। ਮੈਂ ਮੈਰਿਜ ਤੋਂ ਪਹਿਲਾਂ ਕਰਦੀ ਹੁੰਦੀ ਸੀ, ਸ-ਸਿਲਾਈ। ਮੈਂ ਪਲੱਸ-ਟੂ ਦੇ ਪੇਪਰ ਦੇ ਕੇ ਤੇ ਉਸ ਤੋਂ ਬਾਅਦ ਜ ਲਾਗੀ ਸੀ ਸਿੱਖਣ। ਗਲੀ ਦੇ ਵਿੱਚ ਈ, ਵਧੀਆ ਮੈਂ ਆਪਣੇ ਮੈਰੇਜ ਦੇ ਕਪ ਕੱਪੜੇ ਵਗੈਰਾ, ਸਾਰੇ ਮੈਂ ਆਪ ਈ ਸਟਿਚ ਕੀਤੇ ਸੀਗੇ। ਤੇ ਮੈਰਿਜ ਤੋਂ ਬਾਅਦ ਵੀ ਮੈਂ, ਹਾਂਜੀ। ਆਉਣਾ ਚਾਹੀਦਾ ਤੇ ਮੈਰਿਜ਼ ਤੋਂ ਬਾਅਦ ਵੀ ਮੈਂ ਮਤਲਬ ਕਰਦੀ ਰਹੀ ਆ ਸਟਿਚਿੰਗ। ਮਤਲਬ ਬੇਬੀ ਹੋਣ ਤੋਂ ਪਹਿਲਾਂ ਕਹਿ ਲੋ। ਫੇਰ ਉਹ ਪਤਾ ਕੀ ਹੁੰਦਾ, ਆਪਣੇ ਜਿਵੇਂ ਦਰਾਣੇ-ਜਠਾਣੇ ਕਹਿ ਲੋ ਅਹ ਉਹ ਨਾ, ਉਹ ਵੀ ਨਾ, ਮਤਲਬ ਕੱਪੜੇ ਸੀਣ ਨੂੰ ਦੇ ਦੇਣੇ ਕਿ ਸਾਡੇ ਕੱਪੜੇ ਕੱਪੜੇ ਸੀਵੋ, ਸਾਡੇ ਕੱਪੜੇ ਸੀਵੋ। ਸਟਿਚ ਵੀ ਕਰੋ ਔਰ ਚਾਰਜ ਵੀ ਨਾ ਕੁਛ ਲਵੋ ਉਹਨਾਂ ਤੋਂ। ਔਰ ਫਿਰ ਆਪਦੇ ਘਰ ਦੇ ਸਾਰੇ ਕੰਮ ਹੋ ਜਾਣੇ। ਫਿਰ ਮੁਸ਼ਕਿਲ ਲੱਗਣ ਲੱਗ ਗਿਆ ਮੈਨੂੰ। ਫੇਰ ਮੈਂਕ, ਮੈਂ ਸਟਿਚਿੰਗ ਛੱਡਤੀ। ਫਿਰ ਮੈਂ ਕਿਹਾ ਮੈਂਥੋਂ ਨੀ ਹੁੰਦਾ ਗਾ। ਵੀ ਚਾਰੇ ਪਾਸੇ ਕੰਮ ਕਿੱਥੇ ਕੀਤੇ ਜਾਂਦੇ ਨੇ ਹਨਾ।
ਓਈ ਹੈਗਾ ਨਾ। ਬਾਕ ਕੀ ਐ ਵੀ, ਜਾਂ ਤਾਂ ਬੰਦਾ ਚਲੋ ਵੀ, ਆਪਾਂ ਸਿਲਾਈ ਕਰ ਰਹੇ ਆ ਤਾਂ ਉਹ ਅੱਗੇਓ ਹਨਾ ਵੀ, ਘਰ ਦਾ ਵਰਕ ਘਾਰ ਵਗੈਰਾ ਦਾ ਵਰਕ ਕਰ ਲੈਣਾ
ਚਲੋ, ਆਪਣੇ ਨਾਲ ਘਾਰ ਦੇ ਕੰਮ 'ਚ ਉਹੀ ਹੈਲਪ ਕਰਵਾ ਦੇਣ ਹਨਾ।
ਹਾਂਜੀ। ਉਹੀ ਚੀਜ਼ ਹੁੰਦੀ ਆ, ਰਲ-ਮਿਲ ਕੇ ਈ ਸਾਰਾ ਕੁਛ ਹੁੰਦਾ। ਹੁਣ ਜਿਵੇਂ ਫੈਮਲੀ ਦੇ ਵਿੱਚ ਮੰਨਲੋ ਹੁਣ ਆਹ ਮੈਂ ਤੇ ਮੰਮੀ ਆ ਹੁਣ। ਪਹਿਲਾਂ ਤਾਂ ਘਰ ਦਾ ਕੰਮ ਦੋਨਾਂ ਨੇ ਰਲ ਕੇ ਖ਼ਤਮ ਕਰਨਾ ਹਨਾ। ਤੇ ਜਿਵੇਂ ਹੁਣ, ਮੈਂ ਅੰਦਰਾਂ ਕਰ ਲਿਆ। ਮੰਮੀ ਨੇ ਬਾਹਰ ਲਾ ਕਰ ਲੈਣਾ ਜਾਂ ਕੁਛ ਵੀ ਆ। ਐਵੇਂ ਕਰਕੇ, ਉਸ ਤੋਂ ਬਾਅਦ ਮੰਮੀ ਨੇ ਕਟਾਈ ਕਰਨੀ ਆ। ਮੈਂ ਸਿਲਾਈ ਕਰਨੀ ਆ। ਰਲ ਮਿਲ ਕੇ ਕਰਾਂਗੇ ਤਾਂ ਹੋਊਗਾ, ਨਹੀਂ ਨੀ ਹਣਾ। ਮੰਮੀ ਮੇਰੀ ਨੇ ਤੀਹ ਸਾਲ ਸਿਲਾਈ ਕੀਤੀ ਆ। ਮੇਰੀ ਸੱਸ ਨੇ। ਹਾਂਜੀ। ਤੀਅ ਸਾਲ ਕੀਤੀ ਆ ਤੇ, ਹੁਣ ਫੇਰ ਥੋੜਾ ਜੇਆ ਐਵੇਂ ਆ ਨਾ ਬੀ
ਹਾਂ ਫੇਰ ਹੁਣ ਫਰਕ ਪੈ ਜਾਂਦਾ ਹਾਂਜੀ ਬੈਠੇਆ ਨੀ ਜਾਂਦਾ ਯਾ ਟੈਮ ਗੋਡੇਆਂ ਗੁਡੇਆਂ ਦੀ ਪ੍ਰੋਬਲਮ ਹੋ ਜਾਂਦੀ ਆ। ਨੀਗਾ ਦਾ ਫ਼ਰਕ ਪੈ ਜਾਂਦਾ, ਪਰ ਦੇਖੋ ਆ ਪਣੇ ਟਾਈਮ ਚ ਆਪਾਂ ਵਦੀਆ ਸਿਲਾਈ ਵਗੈਰਾ ਸਿੱਖ ਗਏ ਆਂ ਕੀਤਾ, ਹਣਾ। ਕਰ ਰਏ ਆਂ, ਅੱਜ-ਕੱਲ ਦੇ ਅੱਜ-ਕੱਲ ਦੇਆਂ ਕੁੜੀਆਂ ਨੀ ਸਿਲਾਈ ਸਿਕੇ ਰਾਜੀ ਹੈਗੀਆਂ।
ਓ ਐਂ ਆਂ ਬਸ ਵੀ, ਹੁੰਦਾ ਵਾ ਵੀ ਅਸੀਂ ਜੋਬ ਕਰ ਰਏ ਆਂ ਹੁਣ ਇਕ-ਦੋ ਕੋ ਜਾਣੇ ਨੂੰ ਕੇਆ ਵੀ ਸੀ, ਮੈਂ ਕੇਆ ਮੈਂ ਸਿਲਾਈ ਸਿੱਖ ਲਈ ਆ ਹਨਾ ਵੀ ਐਵੇਂ ਐਵੇਂ ਆਂ।
ਹਾਂਜੀ।
ਕੈਂਦੇ ਸਿਲਾਈ ਵਾਸਤੇ ਏਨਾ ਟਾਈਮ ਬੈਠਣਾ ਪਊ ਜੋਬ ਕਰੋ ਕੋਈ ਜੋਬ ਕਰਕੇ ਜੇ ਕੋਈ ਨੋਕਰੀ ਕਰਕੇ ਵੀ ਹਨਾ ਵੀ ਓਨਾਂ ਕੇਂਦੇ ਕਮਾ ਕੇ ਲੈ ਕੇ ਆਉਗੇ ਦੋ ਸੋ ਚਾਰ ਸੋ ਪਾਂ ਸੋ ਦਾ ਕੈਂਦੇ ਸੂਟ ਨੀ ਸਵਾਂ ਸਕਦੇ।
ਹਾਂ, ਏਵੀ ਆ ਵੀ ਈਜ਼ੀ ਵੇ ਨਾਲ ਪੈਸਾ ਕਮਾਣਾਂ ਚਾਉਂਦੇ ਨੇ ਅੱਜ-ਕੱਲ ਦੇ ਬੱਚੇ ਜੇੜੇ ਨੇ, ਵੀ ਪੈਸਾ ਵਾ ਦ ਹੋਵੇ ਮੇਨਤ ਘੱਟ ਕਰਨੀ ਪਵੇ।
ਹਾਂਜੀ-ਹਾਂਜੀ।
ਏ ਚੀਜ਼ ਹੁੰਦੀ ਆ ਔਰ ਅੱਜ-ਕੱਲ ਦੇ ਬੱਚੇ ਵੀ ਬਸ ਐਂ ਈ ਆਂ, ਕੈਣਗੇ ਵੀ ਸਾਨੂੰ ਘੁੰਮਣ ਫੇਰਨ ਨੂੰ ਵੀ ਹੋਵੇ, ਸਾਨੂੰ ਖਾਨ-ਪੀਨ ਨੂੰ ਵੀ ਹੋਵੇ। ਔਰ ਕੰਮ ਕੋਈ ਹੋਵੇ ਨਾ ਘਰ ਦਾ ਕਰਨ ਨੂੰ, ਬੱਚੇਆਂ ਦੀ ਏਹੀ ਪ੍ਰੋਬਲਮ ਅੱਜ-ਕੱਲ।
ਜੀਵੇ ਹੁਣ ਮੰਨ ਲੋ ਵੀ ਹੁਨ ਨੀ ਕੰਮ ਕਰਕੇ ਰਾਜੀ ਤਾਂ ਅੱਗੇਓਂ ਓਹੋ ਕੀ ਕਰਨਗੇ, ਕੇਉਂਕਿ ਅੱਗੇ ਹੁਣ
ਮੈਂ ਵੀ ਦੇਖੋ ਸਲਾਈ ਕਰਦੀ ਹੁੰਦੀ ਸੀ ਜਦੋਂ ਅਨਮੈਰਡ ਸੀ, ਤੇ ਮੈਂ ਸ ਕੂਲ ਚ ਵੀ ਪੜਾਉਂਦੀ ਸੀਗੀ, ਪਰ ਕੀ ਸੀਗਾ ਮੈਂ ਐ ਏਹੀ ਕੰਮ ਕਰਦੀ ਸੀ ਮੈਂ ਕਦੇ ਘਰ ਦਾ ਕੰਮ ਨੀ ਸੀ ਕਰਕੇ ਦੇਖੇਆ, ਪਰ ਐਨਾ ਹੈਗਾ ਵੀ ਜਦੋਂ ਮੇ ਰੀ ਮੈਰਿਜ ਹੋ ਗਈ, ਕਿਸੇ ਨੂੰ ਸ਼ੋ ਮੇ ਖੁਦ ਦੇ ਮੰਮੀ ਮੇਰੇ ਬ੍ਰਦਰ ਸਾਰੇ ਐਂ ਹੈਰਾਨ ਪਰੇਸ਼ਾਨ ਸੀ ਵੀ ਜੀਨੇ ਕਦੇ ਗਲਾਸ ਚੁ ਵੀ ਨਈ ਸੀ ਰੱਖ ਕੇ ਦੇਖੇਆ ਆਪਣੀ ਰੋਟੀ ਨੀ ਸੀ ਪਾ ਕੇ ਖਾ ਕੇ ਦੇਖੀ, ਕਿਵੇਂ ਹੁੰਦੀ ਆ ਵੀ ਅੱਜ ਓ ਸਾਰੇ ਕੰਮ ਤੁਸੀਂ ਦੇਖ ਲੋ ਪੂਰੇ ਘਰ ਦੀ ਜਿੰਮੇਵਾਰੀ ਮੈਂ ਸੰਭਾਲ ਰਹਈ ਹਾਂ ਕੱਲੀ।
ਜੀ-ਜੀ ਏ ਤਾਂ ਹੈਗਾ ਈ ਆ।
ਵੀ ਐ ਹੈਰਾਨ ਹੋ ਗੇ ਵੀ ਕਰ ਲੈਂਨੇ ਆ ਅ ਆਪਾਂ ਕਰ ਲੈਂਨੇ ਆਂ। ਅੱਜ-ਕੱਲ ਦੇ ਆਪਾਂ ਜਿਵੇਂ ਲੇਡੀਜ਼ਾਂ ਕਰ ਲਵਾਂਗੇ ਪਰ ਔਣ ਵਾਲੇ ਟਾਈਮ ਦੀ ਜੇੜੀ ਜਨਰੇਸ਼ਨ ਆ ਓਨਾਂ ਨੇ ਨੀ ਕਰਨਾ ਗਾ।
ਹਾਂਜੀ ਏ ਤਾਂ ਹੈਗਾ ਈ ਆ, ਪਰ ਐਏਂ ਆ ਜਿਵੇਂ ਹੁਣ ਬ ਚੇਆਂ ਨੂੰ ਹਨਾ ਕਿਨਾ ਸਟਰਗਲ ਕਰਨਾ ਪੈਂਦਾ, ਆਪਦੀ ਜੌਬ ਕਰ ਕੇ ਕੈਣ ਦਾ ਮਤਲਬ ਜਿਵੇਂ ਹੁਣ ਕਿਨੀ ਦੂਰ-ਦੂਰ ਮਾਂ-ਬਾਪ ਤੋਂ ਦੂਰ ਬੈਠੇ ਨੇ। ਜਿਵੇਂ ਹੁਣ ਬੱਚੇ ਨੂੰ ਜੇ ਆਪਾਂ ਘਰ ਦੇ ਵਿੱਚ ਸੇ ਖਾਵਾਂਗੇ ਫੇਰ ਹੀ ਥੋੜਾ-ਬਹੋਤ ਅੱਗੇ ਜਾ ਕੇ ਕਰਨਗੇ ਨਾ।
ਹਾਂਜੀ ਹਾਂ ਏ ਤਾਂ ਹੈ।
ਨਈ ਤੇ ਫੇਰ ਕੰਮ ਈ ਪੱਲੇ ਪੈ ਜਾਣਾ ਓਥੇ ਜਾ ਕੇ ਫੋਨ ਲਾ-ਲਾ ਪੁੱਛਣਗੇ ਵੀ ਕੀਂਵੇ
ਕੀ ਕਰਨਾ ਹਾਂਜੀ ਅ, ਹੁਣ ਜੇ ਬੋਰਨ ਕੰ ਪਿਸਰ ਜਾਂਦੇ ਨੇ ਬੱਚੇ ਤਾਂ ਦੇਖੋ ਓਥੇ ਵੀ ਤਾਂ ਸਾਰਿਆਂ ਨਾਲੇ ਜੌਬ ਵੀ ਕਰਨੇ ਪੈਂਦੀ ਨਾਲੇ ਘਰ ਦੇ ਕੰਮ ਵੀ ਕਰਨੇ ਪੈਂਦੇ, ਇਡੀਆ ਚ ਤਾਂ ਚਲੋ ਏ ਆ ਕੇ ਆਪਾਂ ਜੋਬ ਕਰ ਲਾਗੇ, ਬਟ ਘਰ ਦੇ ਕੰਮ ਨਈ ਕਰਾਂਗੇ, ਤਾਂ ਆਪਾਂ ਸਰਵੈਂ ਰੱਖ ਲਾਂਗੇ ਜਾਂ ਕੁਛ ਵੀ ਐ ਪਰ ਬਾਰ ਨੀ ਨਾ ਬਾਰ ਤਾਂ ਆਪਾਂ ਨੂੰ ਸਭ ਕੁੱਛ ਕਰਨਾ ਈ ਪੈਂਦਾ।
ਬਾਹਰ, ਆਪਣੇ- ਆਪ ਨੂੰ ਕਰਨਾ ਪੈਂਦਾ ਜੀ।
ਪੈਂਦਾ ਸਾਰਾ ਖੁਸ਼ ਹਾਂ ਜੀ,
ਪੜ੍ਹਾਈ ਦਾ ਖ਼ਰਚਾ, ਖਾਣ ਪੀਣ ਦਾ ਖਰਚਾ, ਸਾਰੇ ਖਰਚੇ ਉਹਨਾਂ ਨੂੰ ਆਪ, ਚੱਕਣੇ ਪੈਂਦੇ ਆ ਇੱਥੇ ਏਥੇ ਤਾਂ ਚਲੋ, ਫੇਰ ਕੋਈ ਨਾ ਕੋਈ ਹੈਲਪ ਕਰ ਦਿੰਦਾ ਨਾ
ਕਰ ਦਿੰਦੇ ਹਾਂਜੀ, ਇੱਥੇ ਆਪਾਂ ਬਿਨਜੱਟ ਕਹਾਂਗੇ ਬਿਮਾਰ ਹੋ ਗਏ, ਤੁਸੀਂ ਹੈਲਪ ਕਰਦੋ ਉਹ ਵੀ, ਕਿਸੇ ਟਾਈਮ ਕਰ ਦਾਂਗੇ, ਪਰ ਬਾਹਰ ਕੋਈ ਨਈ ਹੈਲਪ ਕਰਦਾ ਨਾ ਕੋਈ ਤਰਸ ਕਰੇ
ਹਾਂਜੀ, ਤਾਂ ਹੀ ਕਹੀਦਾ ਵੀ ਕੁੜੀਆਂ ਨੂੰ ਤਾਂ, ਜ਼ਿਆਦਾਤਰ ਵੀ ਆਉਣਾ ਚਾਹੀਦਾ, ਕੁਛ ਨਾ ਕੁਛ ਦਾ ਆ ਹਾ ਹੱਥ ਦਾ, ਉਹ ਹੋਣਾ ਚਾਹੀਦਾ ਵਈ ਕਈ ਵਾਰੀ ਸਹੁਰੇ, ਇੱਦਾਂ ਦੇ ਮਿਲ ਜਾਂਦੇ ਨੇ ਵੀ, ਉਹ ਕਹਿ ਦਿੰਦੇ ਅਸੀਂ ਨੂੰਹ ਨੂੰ, ਬਾਹਰ ਨਹੀਂ ਕੱਢਣਾ
ਨਹੀਂ ਕੱਢਣਾ ਹਾਂਜੀ, ਹਾਂਜੀ- ਹਾਂਜੀ ਬਹੁਤ ਹੁੰਦੇ ਨੇ
ਕਈਆਂ ਦਾ, ਘਰ ਵਾਲੇ ਦਾ ਹੀ ਮਨ ਉਵੇਂ ਹੁੰਦਾ ਵੀ, ਉਹ ਕਹਿ ਦਿੰਦੇ ਆ ਵੀ ਜਿਵੇਂ, ਕਹਿ ਲਓ ਵੀ ਉਹਨਾਂ ਨੇ, ਦੇਖਿਆ ਹੁੰਦਾ ਸਾਰਾ ਕੁਛ, ਉਹ ਕਹਿ ਦਿੰਦੇ ਆ ਵਈ ਪੈਰ ਦੀ ਜੁੱਤੀ ਸਮਝਦੇ ਨੇ, ਵੀ ਜਦੋਂ ਤੁਸੀਂ ਨੌਕਰੀ ਕਰਦੇ ਓ ਉਹਨਾਂ ਦੇ,, ਥੱਲੇ ਲੱਗ ਕੇ
ਘਰ ਤੋਂ,
ਕਿਉਂਕਿ, ਉਹਨਾਂ ਨੇ ਤਾਂ ਖੁਦ ਨੇ, ਤਾਂ ਚਲੋ ਕਮਾ ਕੇ ਲੈ ਕੇ ਆਉਣਾ, ਉਹਨਾਂ ਨੇ ਤਾਂ ਸੁਣਨੀ ਆ ਵੱ ਦਿਆਂਨੀਆਂ ਤੇ, ਉਹ ਕਹਿ ਦਿੰਦੇ ਆ ਵੀ ਓ ਮੇਰੀ ਜਿਹੜੀ ਘਰਵਾਲੀ ਆ, ਉਹਨੂੰ ਨਾ ਏਦੇ ਚ ਕੁਛ ਸੁਣਨਾ ਪਵੇ, ਉਹ ਤਾਂ ਕਹਿ, ਦਿੰਦੇ ਆ ਵੀ ਜੋ ਚੀਜ਼ ਤੁਹਾਨੂੰ ਆਉਂਦੀ ਆ, ਪਾਰਲਰ ਦਾ ਆਉਂਦਾ, ਸਿਲਾਈ ਦਾ ਆਉਂਦਾ, ਤੁਸੀਂ ਘਰੇ ਬਹਿ ਕਿ ਸਰਦਾਰੀ ਆਈ ਦੇ ਕੰਮ ਦੇ ਵਿੱਚ, ਘਰ ਬੈਠ ਕੇ ਕਰੋ ਪਰ, ਘਰ ਦੇ ਵਿੱਚ ਵੀ ਤਾਂ ਹੀ ਚੱਲਦਾ ਨਾ, ਜੇ ਫੈਮਿਲੀ ਸਪੋਟ ਕਰੇ ਹਨਾ, ਪਰਿਵਾਰ ਸਪੋਟ ਕਰੂਗਾ ਵੀ ਕੰਮ ਕਾਰ ਕਰੋਗੇ, ਫਿਰ ਹੁਣ ਆਪਾਂ ਵੀ ਦੇਖੋ ਸਾਰਾ ਕੰਮ ਕਰਕੇ, ਸਿਲਾਈ ਕਰਨ ਬੈਠੇ ਠਾਂ ਗੇ ਨਹੀਂ ਹੋਣੀ, ਥਕਾਵਟ ਕਿੰਨੀ ਹੋ ਜਾਂਦੀ ਆ
ਹਾਂਜੀ, ਅੱਜ -ਕੱਲ੍ਹ ਸਰੀਰਾਂ ਚ ਜਾਨ ਹੀ ਨੀ ਹੈਗੀ ਕਿਉਂਕਂ, ਖਾਣਾ- ਪੀਣਾ ਨੀ ਵਧੀਆ ਹੈਗਾ ਕੁਛ ਵੀ, ਉਹਦੇ ਕਰਕੇ ਆਪਾਂ ਨੂੰ ਐਨਰਜੀ, ਮਿਲਦੀ ਨੀ ਹੈਗੀ
ਹਾਂਜੀ, ਬਾਕੀ ਇਹ ਹੋ ਜਾਂਦਾ ਨਾ ਬੱਚਿਆਂ ਦਾ ਹੋ ਜਾਂਦਾ, ਜਦੋਂ ਬੱਚੇ ਛੋਟੇ ਆ ਤਾਂ ਆਪਣਾ ਸਰੀਰ ਕੰਮ ਕਰਨੇ ਹੀ ਨਈ ਕਿਉਂਕਿ, ਅੱਜ -ਕੱਲ੍ਹ ਕਿਹੜਾ ਕਿਉ ਕੁਛ ਪਤਾ ਹੀ ਨਈ, ਕੀ ਹੋਇਆ ਪਿਆ ਵਾ ਬਈ ਪ੍ਰਮਾਤਮਾ, ਦੇ ਰੰਗ ਦੇਖ ਲਓ ਵੀ ਨੋਰਮਲ ਬੇਬੀ ਹੁੰਦਾ ਨਈ ਗਾ
ਹੁੰਦੇ ਸਹੀ ਗੱਲ ਹੈ, ਫਿਰ ਅੱਗੇ ਸੀਗਾ ਅੱਗੇ ਕੰਸੀਵ ਬੀ ਨੈਚੁਰਲੀ ਹੋ ਜਾਂਦੇ ਸੀ ਬੱਚੇ, ਹੁਣ ਕੰਸੀਬ ਵੀ ਦਵਾਈਆਂ ਦੇ ਨਾਲ, ਹੁੰਦੇ ਨੇ ਗੇ ਦੇਖੋ
ਜੀ, ਇਹ ਤਾਂ ਹੈਗਾ ਹੀ ਆ
ਦਵਾਈਆਂ ਵਗੈਰਾ ਖਾਵਾਂਗੇ, ਸ਼ੁਰੂ ਤੋਂ ਹੀ ਦਵਾਈਆਂ ਪਹਿਲੇ ਦਿਨ ਤੋਂ ਹੀ ਦਵਾਈਆਂ, ਸਟਾਟ ਹੋ ਜਾਂਦੀਆਂ
ਹਾਂਜੀ। ਪਹਿਲਾਂ ਵਾਲੇ ਲੋਕਾ ਕਹਿੰਦੇ ਹੁੰਦੇ ਸੀ। ਵੀ ਅਸੀਂ ਹਾਂਜੀ ਵੀ ਕੰਮ ਕਰਦੇ ਹੁੰਦੇ ਸੀ। ਤੇ ਤੁਰੇ ਫਿਰਦੇ ਸੀਗੇ ਤੇ
ਜੀ, ਉਹ ਸਾਰਾ ਕੁਛ ਫਿਟ ਰਹਿੰਦਾ ਸੀਗਾ, ਉਹ ਖਾਣਾ -ਪੀਣਾ ਵਧੀਆ ਸੀ ਅੱਜ- ਕੱਲ ਕੰਮ ਹੈ ਨਈ, ਬੱਚੇ, ਕਰਕੇ ਰਾਜੀੀ ਨਹੀਂੀ ਹੈਗੇ, ਖਾਣ -ਪੀਣ ਨੂੰ ਕਹਿੰਦੇ ਨੇ, ਸਾਨੂੰ ਫਾਸਟ- ਫੂਡ ਹੀ ਹੋਵੇ ਘਰ ਦਾ ਖਾ ਕੇ ਕੇ ਰਾਜੀੀ ਨਹੀਂੀ ਹੈਗੇ, ਬਸ ਉਹਦੇ ਨਾਲ ਕੀ ਜਿਹੜਾ ਬੱਚਾ, ਸਾਰਾ ਸਿਸਟਮ ਖ਼ਰਾਬ ਹੋ ਜਾਂਦਾ
ਹਾਂਜੀ, ਘਰ ਦਾ ਖਾਣ -ਪੀਣਗੇ ਆਪਦੇ ਆਪ ਬਣਾਉਣਗੇ, ਤੁਰੇ ਫਿਰਨਗੇ ਹਨਾ ਫਿਰ ਸਰੀਰ ਐ ਜਿਹੜਾ, ਐਕਟਿਵ ਰਹੂਗਾ, ਨਹੀਂ ਤਾਂ ਬਸ ਕੰਮ ਕਰਕੇ ਕਿ ਉਹਨਾ ਨੂੰ ਓਨੀ ਕੀ ਜਿੰਨਾ ਕੁ ਕੰਮ ਕਰ ਲਿਆ ਓਨੇ ਚ ਹੀ ਥਕਾਵਟ ਹੋ ਜਿਆ ਕਰਨੀ ਆ।
ਹੋਈ ਜਾਣੀ ਆ ਹੁੰਦੇ ਆ ਬੱਚੇ ਆ ਮੇਰੇ ਖੁਦ ਦੇ ਬੱਚੇ ਨ ਗੇ ਦੇਖੋ। ਭਾਏ ਥੋੜਾ ਜਿਹਾ ਕਰ ਲਿਆ ਮੰਮਾ ਥੱਕ ਗਏ ਹੁਣ ਆਹ ਕਰਕੇ ਥੱਕ ਗਏ ਅਸੀਂ ਐ ਕਹਿਣਗੇ ਵੀ ਮੈਂ ਕਹੂੰਗੀ ਤੁਸੀਂ ਤੁਹਾਡਾ ਅੱਗੇ ਜਾ ਕੇ ਬਣੋਗਾ ਕੀ,
ਹਾਂਜੀ ਇਹੀ ਹੈ ਨਾ ਹੁਣ ਜਿਵੇਂ ਆਪਾਂ ਦੇਖੋ ਟਾਈਮ ਕੱਢਿਆ ਵਾ ਹਨਾ। ਵੀ ਆਪਾਂ ਸਾਰਾ ਸਵੇਰ ਤੋਂ ਲੈ ਕੇ ਕੰਮ ਕਰਦੇ ਆ ਫਿਰ ਸ਼ਾਮ ਨੂੰ ਵੀ ਕਰਦੇ ਆ। ਦਿਨ ਦੇ ਵਿੱਚ ਆਰਾਮ ਮਿਲ ਗਿਆ ਤਾਂ ਮਿਲ ਗਿਆ ਨਹੀ ਤਾਂ ਔਖਾ ਹੀ ਆ ਹੁਣ ਬੱਚੇ ਦੇਖੋ, ਸਕੂਲ ਜਾਂਦੇ ਨੇ, ਸਕੂਲ ਜਾਂਦੇ ਆ ਫੇਰ ਆਪਾਂ ਘਰ ਦਾ ਕੰਮ, ਕਰਦੇ ਆ ਸਾਰਾ। ਜਦ ਨੂੰ ਆਪਾਂ ਕੰਮ ਕਰਕੇ ਖ਼ਤਮ ਕਰਦੇ ਹਾਂ ਜਦੋ ਫ੍ਰਰੀ ਹੋ ਜਾਂਦੇ ਹਾਂ ਆਪਾਂ, ਉਦੋਂ ਨੂੰ ਬੱਚਿਆਂ ਨੇ ਫੇਰ ਵਾਪਿਸ ਆ ਜਾਣਾ। ਫੇਰ ਬੱਚਿਆਂ ਦੀ ਡਿਮਾਂਡ ਹੁੰਦੀ ਆ ਵੀ ਆਹ ਚੀਜ਼ ਦਓ ਖਾਣ ਨੂੰ ਆਹ ਚੀਜ਼ ਦੋ, ਜੇ ਆਪਾਂ ਨੂੰ ਬਣਾਉਣੀ ਆਉਂਦੀ ਹੈ ਤਾਂ ਆਪਾਂ ਦੇ ਦਿੰਦੇ ਹਾਂ।
ਹਾਂਜੀ।
ਹੂੰ।
ਤੁਸੀਂ ਬਣਾ ਲੈਂਦੇ ਹੋ ਜੇ ਘਰੇ ਅਹ, ਹਾਂਜੀ-ਹਾਂਜੀ। ਜਿਵੇਂ ਬੱਚਿਆਂ ਨੂੰ ਖਾਣਾ ਹੋਵੇ ਸੈਂਡਵਿਚ ਵਗੈਰਾ ਬਣਾ ਲੈਂਦੇ ਓ ਆਪ।
ਹਾਂਜੀ ਮੈਂ ਸੈਂਡਵਿਚ ਬਣਾ ਲੈਂਣੀ ਹਾਂ ਜਿਵੇਂ ਵੈਜੀਟੇਬਲ ਵਾਲੇ ਹੋ ਗਏ। ਤੇ, ਅਹ ਓਦਾਂ, ਹਾਂਜੀ।
ਘਰ-ਘਰ ਦੀ ਮਤਲਬ ਬਣੀ ਹੋਈ ਚੀਜ਼ ਜਿਹੜੀ ਉਹ ਹੈਲਦੀ ਹੁੰਦੀ ਹੈ ਬੱਚਿਆਂ ਲਈ।
ਹਾਂਜੀ-ਹਾਂਜੀ ਮੈਂ ਘਰ ਦੇ ਵਿੱਚ ਹੀ ਬਣਾਉਂਦੀ ਹਾਂ ਜਿਵੇਂ ਹੁਣ ਮੰਨ ਲਓ। ਜਿਵੇਂ ਗਰਮੀ ਦੇ ਵਿੱਚ ਹੁਣ ਧਨੀਆ ਨਹੀਂ ਹੁੰਦਾ ਹਨਾ। ਤੇ ਧਨੀਆ ਨਹੀ ਮਿਲਦਾ ਤੇ ਉਹਦੇ ਕਰਕੇ ਹੁਣ ਜਿਹੜਾ ਅਹ ਕਹਿ ਲੋ ਵੀ ਜਿਹਨੂੰ ਗੋਲ ਗੱਪੇ ਕਹਿੰਦੇ ਨੇ, ਤੇ ਉਹਨਾਂ ਦਾ ਵੀ ਜਿਹੜਾ, ਪਾਣੀ ਹੁੰਦਾ ਉਹ ਵੀ ਸਿਹਤ ਲਈ ਜ਼ਰੂਰੀ ਆ ਹਫ਼ਤੇ ਚ ਜਾਂ ਇੱਕ ਮਹੀਨੇ ਦੇ ਵਿੱਚ। ਆਪਾਂ ਨੂੰ ਪੀਣਾ ਚਾਹੀਦਾ ਕਿਉਂਕਿ ਉਹਦੇ ਨਾਲ ਨਾ ਪੇਟ ਸਾਫ਼ ਹੁੰਦਾ। ਤੇ ਮੈਂ ਕੀ ਕਰਦੀ ਆ ਮੈਂ ਕੱਲਾ, ਪਾਣੀ ਮੰਗਵਾਉਣਾ ਕਿਉਂਕਿ ਜਿਹੜੀਆਂ ਉਹ ਪੂਰੀਆਂ ਜਿਹੜੇ ਗੁੜਗੱਪ ਬਣੇ ਹੁੰਦੇ ਪਤਾ ਨੀ ਕਿਵੇਂ-ਕਿਵੇਂ ਦੇ ਬਣੇ ਹੁੰਦੇ ਨੇ ਉਹਨਾਂ ਦੇ, ਜਾ ਤਾਂ ਕਦੇ ਘਰੇ ਬਣਾ ਲੈਣੇ ਤੇ ਜਾ ਫਿਰ ਘਰੇ ਮਤਲਬ ਲਿਆ ਕੇ ਪੈਕਟ ਵਾਲੇ। ਜਿਹੜੇ ਮਤਲਬ ਕੰਪਨੀ ਚੋ ਬਣੇ ਆਉਦੇ ਆ ਨਾ ਤੇ ਉਹ ਬਣਾ ਲੈਣੇ ਆ। ਤੇ ਘਰ ਦੇ ਵਿੱਚ ਆਲੂ ਉਬਾਲਣੇ ਆ ਚਣੇ ਬਣਾ ਅਹ ਘਰੇ ਉਹ ਉਬਾਲ ਲੈਣੇ ਆ। ਕਾਲੇ, ਤੇ ਫੇਰ ਉਹ ਸਾਰਾ ਬਣਾ ਕੇ ਸਾਰਾ ਪਰਿਵਾਰ ਬੈਠ ਕੇ ਅਸੀਂ ਖਾਂਦੇ ਹਾਂ। ਸਾਰੇ ਇਕੱਠੇ ਜਿਵੇਂ ਹੁਣ ਕਹਿਲੋ ਵੀ ਆਪਣਾ ਹੈਗਾ ਨਾ, ਸੈਂਡਵਿਚ ਜੋ ਹੁੰਦੇ ਨੇ ਤੇ ਸੈਂਡਵਿਚ ਵੀ ਜਿਵੇਂ ਵੈਜੀਟੇਬਲ ਜਿਵੇਂ ਹੋ ਗਈ, ਸ਼ਿਮਲਾ ਮਿਰਚ ਹੋ ਗਈ ਅ ਇਸ ਟਾਈਮ ਤਾਂ ਚਲੋ ਸ਼ਿਮਲਾ ਮਿਰਚ, ਟਮਾਟਰ ਤੇ ਪਿਆਜ਼ ਹੀ ਆ ਤੇ ਖੀਰਾ, ਤੇ ਸਰਦੀਆਂ ਦੇ ਵਿੱਚ ਵਿੱਚ ਤਾਂ ਬਹੁਤ ਉਹ ਹੁੰਦੀਆਂ ਨੇ
ਬਹੁਤ ਬੈਸਟ ਵਿੱਚ ਹੁੰਦੇ ਨੇ ਹਾਂਜੀ ਭੈਣ ਜੀ। ਇੱਕ ਮਿੰਟ ਮੈਨੂੰ ਕਾਲ ਆਈ ਜਾਂਦੀ ਆ ਮੈਂ ਰੁਕ ਕੇ ਗੱਲ ਕਰਦੀ ਤੁਹਾਡੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ਼੍ਰੀ ਅਕਾਲ।